ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਹੋਰ ਕਿਵੇਂ ਓ।
ਵਧੀਆ ਜੀ ਤੁਸੀਂ ਸੁਣਾਓ ਤੁਸੀਂ ਠੀਕ ਹੋ।
ਬਸ ਵਧੀਆ-ਵਧੀਆ ਹੋਰ ਕੀ ਕਰ ਰਹੇ ਸੀ।
ਮੈਂ ਤੇ ਕੁਛ ਨੀ ਕਰ ਰਿਹਾ ਸੀ ਮੈਂ ਕਹਿ ਰਿਹਾ ਸੀ ਤੁਹਾਡੇ ਘਰ ਮੰਮੀ, ਡੈਡੀ ਸਭ ਠੀਕ ਨੇ।
ਹਾਂਜੀ ਮੈਂ ਪੁੱਛਦੀ ਸੀ ਕਿ ਅੱਜ-ਕੱਲ ਬੱਚੇ ਟੀ ਵੀ ਵਗੈਰਾ ਕਿੰਨਾ ਦੇਖਦੇ ਨੇ ਫੋਨ ਦਾ ਯੂਜ਼ ਕਿੰਨਾ ਕਰ ਰਹੇ ਨੇ ਛੁੱਟੀਆਂ ਨਾ ਹਜੇ। ਤੇ ਸਾਨੂੰ ਮਤਲਬ ਕਿ ਇਹਨਾਂ ਨੂੰ ਕਿਤਨਾ ਫੋਨ ਯੂਜ਼ ਟੀ ਵੀ ਯੂਜ਼ ਕਰਵਾਉਣਾ ਚਾਹੀਦਾ ਹੈ। ਇੱਕ ਦਿਨ
ਦੇਖੋ ਮੈਂ ਦੱਸਾਂ ਨਾ ਤੇ ਮੇਰੇ ਮੁਤਾਬਿਕ ਬੱਚਿਆਂ ਨੂੰ ਨਾ ਘੱਟ ਤੋਂ ਘੱਟ ਫੋਨ ਦੇਣਾ ਚਾਹੀਦਾ ਫ਼ੋਨ ਬਿਲਕੁਲ ਹੀ ਨਾ ਦਿਉ ਮੇਰੇ ਮੁਤਾਬਿਕ ਫੋਨ ਬੱਚਿਆਂ ਲਈ ਬਿਲਕੁਲ ਸਹੀ ਨਹੀਂ ਹੈ। ਹਾਂ ਟੀ ਵੀ ਕਹਿ ਸਕਦਾ ਵਾਂ ਟੀ ਵੀ ਦਿਨ ਵਿੱਚ ਅੱਧਾ ਪੌਣਾ ਘੰਟਾ ਦੇ ਸਕਦੇ ਹੋ। ਟੀ ਵੀ ਫਿਰ ਵੀ ਸਹੀ ਏ। ਪਰ ਫੋਨ ਨਾ ਦੇਣਾ ਚਾਹੀਦਾ ਪਤਾ ਨਾ ਫੋਨ ਨਾਲ ਨਾ ਇੱਦਾਂ ਹੁੰਦਾ ਬੱਚੇ ਦੀਆਂ ਅੱਖਾਂ ਖ਼ਰਾਬ ਹੋ ਜਾਂਦੀਆਂ ਨੇ। ਹਨਾ ਕਾਫ਼ੀ ਲੈਂਗੁਏਜ ਤੇ ਅਸਰ ਪੈਂਦਾ ਬੱਚਿਆਂ ਦੀ ਤੇ ਕਾਫ਼ੀ ਉਹ ਨਾ ਆਪਣੇ ਕੀ ਕਹਿੰਦੇ ਨੋਰਮਲ ਐਕਟੀਵਿਟੀਜ਼ ਨੀ ਕਰ ਪਾਉਂਦੇ ਘਰੇ। ਜਿੱਦਾਂ ਹੋ ਗਿਆ ਆਪਣਾ ਬਾਹਰ ਖੇਡਣਾ ਹੋ ਗਿਆ ਥੋੜ੍ਹਾ ਬਹੁਤ। ਚੈਸ ਵਗੈਰਾ ਖੇਡ ਲਈ ਕਾਰ ਮਾਈੰਡ ਦਿਮਾਗ ਲਈ। ਜਾਂ ਫਿਰ ਕੈਰਮ ਬੋਰਡ ਵਗੈਰਾ ਖੇਡ ਲਿਆ। ਇੱਦਾਂ ਦੇ ਨੋਰਮਲ ਗੇਮਸ ਖਿਡਾਓ। ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਛੁੱਟੀਆਂ ਵਿੱਚ।
ਹੂੰ-ਹੂੰ
ਉਹਨਾਂ ਨੂੰ ਫੋਨ ਤੋਂ ਹਟਾਓ ਫੋਨ ਬਹੁਤ ਬੇਕਾਰ ਏ। ਮੇਰੇ ਮੁਤਾਬਿਕ ਬੱਚਿਆਂ ਲਈ।
ਐਹ ਹੀ ਹੈ ਨਾ ਬੱਚੇ ਅੱਜ-ਕੱਲ ਫੋਨ ਬੜਾ ਯੂਜ਼ਫੁ ਲੱਗ ਗਿਆ। ਜਿੰਨਾ ਮਰਜ਼ੀ ਰੋਕ ਲੋ ਕਿਉਂਕਿ ਛੁੱਟੀਆਂ ਨੇ ਸਕੂਲ ਦੀ ਛੁੱਟੀ ਟਿਊਸ਼ਨ ਦੀ ਛੁਟੀਆਂ। ਤੇ ਬੱਚੇ ਚੌਵੀ ਘੰਟੇ ਫੋਨ ਲੈ ਕੇ ਬੈਠੇ ਰਹਿੰਦੇ ਆ ਦਿਨੇ ਰਾਤ ਹੋਏ।
ਦੇਖੋ, ਇਸ ਗੱਲ ਤੇ ਤਾਂ ਮੈਂ ਇਹੀ ਕਹਾਂਗਾ ਕਿ ਬੱਚਿਆਂ ਨੂੰ ਫੋਨ ਦਓ ਦੇਣ ਦੀ ਉਹ ਨਹੀਂ ਹੈ। ਤੀਰੇ-ਤੀਰੇ ਕੰਮ ਕਰੋ ਉਹਨਾਂ ਦਾ ਫੋਨ। ਪਹਿਲੇ ਦਿਨ ਦਿੱਤਾ ਜਿਵੇਂ ਕਿ ਪਹਿਲੇ ਦਿਨ ਦਿੱਤਾ ਥੋੜ੍ਹਾ ਜਿਹਾ ਉਸ ਤੋਂ ਬਾਅਦ ਦਿੱਤਾ ਉਸ ਤੋਂ ਜ਼ਿਆਦਾ। ਫਿਰ ਮਤਲਬ ਘੱਟ ਕੀਤਾ ਤੋਂ ਥੋੜਾ ਤੋਂ ਥੋੜਾ ਕਰਤਾ। ਪਹਿਲੇ ਦਿਨ ਥੋੜਾ ਦਿੱਤਾ ਉਸ ਤੋਂ ਬਾਅਦ ਥੋੜ੍ਹਾ ਦਿੱਤਾ। ਉਸ ਤੋਂ ਬਾਅਦ ਥੋੜਾ ਦਿੱਤਾ‌ ਐਦਾ ਕਰ।
ਹਾਂਜੀ
ਬਿਲਕੁਲ ਕੱਟ ਕਰਦੋ ਉਹਨਾਂ ਦਾ ਫ਼ੋਨ
ਹਾਂਜੀ ਈ
ਕਾਫੀ ਵਧੀਆ ਰਹੇਗਾ ਬਹੁਤ ਘੱਟ ਕਰ ਲੈ ਗੇ ਤੇ
ਐਬੀਸ ਯੂਜ ਵੀ ਕਿੰਨੇ ਅੱਛੇ ਨੇ ਫੋਨ ਦੇ ਯੂਜ ਵੀ ਨੇ ਮਿਸਯੂਜ ਉਹਦੇ ਹੈਗੇ ਨੇ
ਹੁ ਮ
ਤੁਹੀਂ ਵੀ ਤੇ ਦੇਖੋ ਬੱਚੇ ਟੀ ਵੀ ਅੱਜ ਕੱਲ ਘੱਟ ਦੇਖਦੇ ਨੇ ਕਿਉਂ ਉਹਨੂੰ ਪਤਾ ਹੈ ਟੀ ਵੀ ਦੂਰ ਬਹਿ ਕੇ ਦੇਖਣਾ ਪਏਗਾ ਆਪਣੇ ਮਨ ਚ ਮ ਟੀ ਵੀ ਵਿੱਚ ਸ਼ੋਅ ਸਿਰਫ ਅੱਧੇ ਘੰਟੇ ਨੀ ਆਉਦੇ ਆ
ਦੇਖੋ ਨੋਰਮਲ ਗੱਲ ਦੱਸ ਟੀ ਵੀ ਥੋੜ੍ਹਾ ਜੇਹਾ ਹੁੰਦਾ ਅ ਟੀਵ ਟੀ ਵੀ ਦੇ ਅੰਦਰ ਵੀ ਦਿੱਕਤ ਕਿਉਂਕਿ ਟੀ ਵੀ ਦੀ ਆਵਾਜ਼ ਔਰ ਟੀ ਵੀ ਦੀ ਡਿਸਪਲੇ ਬਹੁਤ ਤੇਜ਼ ਹੁੰਦੀ ਏ ਬੱਚਿਆਂ ਨੂੰ ਦੂਰ ਰਹਿਣਾ ਚਾਹੀਦਾ ਟੀ ਵੀ ਤੋਂ ਵੀ ਤੇ ਨਾਲੇ ਨਾ ਟੀ ਵੀ ਦੀ ਆਵਾਜ਼ ਵੀ ਥੋੜ੍ਹੀ ਹੌਲੀ ਕਰਕੇ ਵੇਖਣੀ ਚਾਹੀਦੀ ਐ ਬਾਕੀ ਮੁਤਾਬਿਕ ਮੇਰੇ ਜੋ ਮੈਂ ਬੋਲਣਾ ਚਾਹੁੰਦਾ ਵਾਂ ਕਿ ਬੰਦੇ ਨੂੰ ਖੋ ਜਿੰਨਾ ਹੋ ਸਕੇ ਫੋਨ ਘੱਟ ਚਲਾਣਾ ਚਾਹੀਦਾ
ਹਮ ਮਤਲਬ‌ ਤੁਹੀ ਵੇਖੋ ਤਿੰਨ ਤਿੰਨ ਸਾਲ ਦੇ ਬੱਚੇ ਚਾਰ ਚਾਰ ਸਾਲ ਦੇ ਬੱਚੇ ਫੋਨ ਚਲਾ ਰਹੇ ਨੇ ਟੀ ਵੀ ਦੇਖ ਰਹੇ ਹਨੇਰੇ ਨੇ ਉਹਨਾਂ ਦੀ ਮਾਂਵਾ ਵੀ ਉਹਨਾਂ ਨੂੰ ਪੱਲਾ ਫੋਨ ਸਟਾਰਟ ਸਟਾਰਟਿੰਗ ਜਿਹੜੀ ਕਰਦੀ ਨਾ ਫੋਨ ਦੀ ਓ ਮਾਂ ਪਿਓ ਹੀ ਕਰਦੇ ਨੇ ਇੱਕ ਦੋ ਉਹਨੂੰ ਪਹਿਲ ਪਤ ਪਤਾ ਨੀ ਹੁੰਦਾ ਕੀ ਐ ਫੋਨ ਹੈ ਦੇਖਣਾ ਆ ਉਹ ਪਹਿਲੇ ਉਹਨਾਂ ਨੂੰ ਅਹ ਆਪਣੇ ਕੰਮ ਦੇ ਚ ਉਹਨਾਂ ਨੂੰ ਫੋਨ ਦੇਣਗੇ ਕੁਛ ਲਾ ਕੇ ਦੇਣਗੇ ਫਿਰ ਉਹਨਾਂ ਨੂੰ ਸਿਖਾਣਗੇ ਕਿ ਐਸਾ ਸਕਰੋਲਿੰਗ ਕਰੀ ਦੀ ਐ ਜਦੋਂ ਨੂੰ ਸਕਰੋਲਿੰਗ ਵਗੈਰਾ ਕਰਨੀ ਆ ਜੇ ਦੀਦੀ ਫਿਰ ਉਹ ਆਪੇ ਮੰਗਦਾ ਐ ਫੋਨ ਫਿਰ ਜਿੱਦਾਂ ਕਰਦਾ ਰੋਂਦਾ ਆ
ਦੇਖੋ ਇਹੀ ਤਾਂ ਗੱਲ ਹੈ ਮੈਂ ਇਹ ਕਹਿਣਾ ਚਾਹੁੰਦਾ ਹਾਂ ਇਸ ਚੀਜ਼ ਤੋ ਬੱਚਿਆਂ ਨੂੰ ਮੇਰੇ ਮੁਤਾਬਿਕ ਜਿੰਨੀ ਵੀ ਜਿੱਦ ਕਰੇ ਬੱਚਾ ਜਿੰਨੀ ਵੀ ਜਿਦ ਕਰੇ ਬੱਚੇ ਦੀ ਨਾਂ ਸੁਣੋ ਉਹਨੂੰ ਘੱਟ ਤੋਂ ਘੱਟ ਫੋਨ ਦਿਓ ਉਹਦੇ ਵਿੱਚ ਸਾਡਾ ਵੀ ਦੇਖੋ ਓ ਏ ਫਾਇਦਾ ਤੇ ਉਹਨਾਂ ਦਾ ਵੀ
ਹੈ ਹੀ ਆ ਹਾਂਜੀ ਨਹੀਂ ਫੋਨ ਬੱਚੇ ਨੂੰ ਪਹਿਲੀ ਗੱਲ ਤੇ ਦੇਣ ਹੀ ਨਾ ਅੱਖਾਂ ਥਲੇ ਡਾਕ ਸਪੋਟ ਆ ਜਾਂਦੇ ਨੇ ਨੀਂਦਰ ਵੀ ਨੀ ਬੱਚੇ ਲੈ ਪਾਉਂਦੇ ਪੂਰੀ ਰਾਤੀ ਸੋਣ ਲਗੇ ਤੱਕ ਬੱਚੇ ਫੋਨ ਚਲਾ ਚਲਾ ਕੇ ਫੋਨ ਡਿੱਗ ਜਾਂਦਾ ਤਾਂ ਬੱਚੇ ਸੋਨਦੇ ਨੇ
ਹਮ ਦੇਖੋ ਨਹੀਂ ਮੈਂ ਤੇ ਏਹੀ ਕਵਾਂਗਾ ਕਿ ਬੱਚੇ ਨੂੰ ਜਿੰਨਾ ਹੋ ਸਕੇ ਨਾ ਘੱਟ ਫੋਨ ਦੇਣਾ ਚਾਹਿਦਾ ਮੇਰੇ ਮੁਤਾਬਿਕ ਦੇਖੋ ਫੋਨ ਦੇ ਨਾਲ ਕੋਈ ਫਾਇਦਾ ਹੈ ਨੀ ਬੱਚਿਆ ਨੂੰ ਐਨਾ ਜ਼ਿਆਦਾ ਫੋਨ ਦੇਣ ਨਾਲ ਘੱਟ ਦੇਣਾ ਚਾਹੀਦਾ ਦੇਖੋ ਘੱਟ ਬੈਟਰ ਰਹਿੰਦਾ ਮੇਰੇ ਮੁਤਾਬਿਕ
ਹਾਂਜੀ
ਜ਼ਿਆਦਾ ਦੋਗੇ ਕੋਈ ਫਾਇਦਾ ਨਹੀਂ ਐ ਬੱਚਿਆਂ ਲਈ
ਐਹੀ ਨਾ ਫਿਰ ਰਾਤੀ ਫੋਨ ਭੁੰਜੇ ਡਿੱਗਾ ਪਿਆ ਹੁੰਦਾ ਕਦੀਕਦੀ ਬੈਡ ਤੇ ਪਿਆ ਹੁੰਦਾ ਫਿਰ ਉਹ ਡਿਸਪਲੇ ਟੁੱਟਣ ਦਾ ਨਾ ਡਰ ਰਹਿੰਦਾ ਐ ਓ ਅੱਜ ਕੱਲ ਡਿਸਪਲੇਅ ਕਿੰਨੀਆਂ ਕਿੰਨੀਆਂ ਮਹਿੰਗੀਆਂ ਪੈ ਰਹੀਆਂ ਨੇ ਫੋਨ ਦੀਆਂ
ਹਾਂਜੀ ਹਾਂਜੀ ਹਾਂਜੀ
ਆਪਾਂ ਕਿਸੇ ਨੂੰ ਫੋਨ ਕਰਨ ਤੋਂ ਵੀ ਰਹਿ ਜਾਨੇ ਆ
ਹਮ
ਚਲੋ ਠੀਕ ਹੋਏਗਾ ਤੇ ਆਪਾਂ ਕਹਾਂਗੇ।
ਹਾਂਜੀ। ਦੇਖੋ ਮੈਂ ਤੇ ਇਹੀ ਕਹਾਂਗਾ। ਕਿ ਬੱਚੇ ਨੂੰ ਫੋਨ ਨਾ ਦੇਵੋ ਦੇਖੋ ਫੋਨ ਦੇਣ ਨਾਲ ਸਾਡਾ ਵੀ ਨੁਕਸਾਨ ਐ। ਉਹਨਾਂ ਦਾ ਵੀ ਨੁਕਸਾਨ ਐ। ਪਹਿਲੀ ਗੱਲ ਫੋਨ ਵਗੈਰਾ ਤੋੜ ਦੇਣਗੇ। ਤਾਂ ਸਾਡਾ ਨੁਕਸਾਨ ਕੀ ਫੋਨ ਦੇਖੋ, ਇਹੋ ਗੱਲ ਨਹੀਂ ਕਿ ਫੋਨ ਬਿਲਕੁਲ ਹੀ ਬੇਕਾਰ ਐ। ਫੋਨ ਸਾਡੇ ਲਈ ਬਹੁਤ ਜ਼ਰੂਰੀ ਏ ਇੰਮਪੋਟੈਂਟ ਐ। ਕਿ ਅਸੀਂ ਉਹਦੇ ਨਾਲ ਕੰਮ ਕਰਨੇ ਆ। ਜਿੱਦਾਂ ਕਿ ਮੈਂ ਜੋਬ ਲੈਸ ਬੰਦਾਂ ਵਾ, ਮੈਂ ਫੋਨ ਨਾਲ ਬਹੁਤ ਕੰਮ ਕਰਨਾ ਵਾ। ਬਾਕੀ ਤੁਸੀਂ ਆਪਣੇ ਘਰੇ ਫੋਨ ਨਾਲ ਕਾਫੀ ਕੰਮ ਹੁੰਦੇ ਨੇ, ਘਰੇ ਵਗੈਰਾ, ਕੋਲ ਵਗੈਰਾ ਹਾਂਜੀ ਤਾਂ ਬੱਚਿਆਂ ਨੂੰ ਫ਼ੋਨ ਦੇਣਾ ਨੀ ਚਾਹੀਦਾ। ਮੇਰੇ ਮੁਤਾਬਿਕ ਕਿਸੇ ਗੱਲ ਤੇ। ਕਿਉਂਕਿ ਦੇਖੋ ਬੱਚੇ ਫੋਨ ਵਗੈਰਾ ਤੋੜ ਦੇਣਗੇ। ਸਾਡਾ ਨੁਕਸਾਨ ਐ। ਅੱਜ ਕੱਲ੍ਹ ਫੋਨ ਇੱਦਾਂ ਦੇ ਕਿ ਅੱਜ-ਕੱਲ੍ਹ ਫ਼ੋਨ ਦਸ-ਪੰਦਰਾਂ ਹਜ਼ਾਰ ਤੱਕ ਦੇ ਮਿਲ ਜਾਣਗੇ। ਨਹੀਂ ਅੱਜ ਬੜੇ-ਬੜੇ ਮਹਿੰਗੇ ਫੋਨ ਆਉਂਦੇ ਨੇ ਹੁਣ। ਬਾਕੀ ਫੋਨ ਮੇਰੇ ਹਿਸਾਬ ਨਾਲ ਤੇ ਘੱਟ ਈ ਦੇਣਾ ਚਾਹੀਦਾ ਬੱਚਿਆਂ ਨੂੰ।
ਨਾਲੇ ਪਤਾ ਬੱਚੇ ਮੇਰੇ ਹੱਥ ਚ ਫੋਨ ਹੋਏਗਾ। ਫੋਨ ਕੱਟ ਦੇਣਗੇ, ਮੈਸੇਜ ਆਏਗਾ ਮੈਸੇਜ ਕੱਟ ਦੇਣਗੇ ਦੱਸਣਗੇ ਨੀ। ਉਹ ਬਾਅਦ ਚ ਸਾਡੇ ਹੱਥ ਚ ਫੋਨ ਆਏਗਾ। ਤਾਂ ਅਸੀ ਸਾਰਾ ਚੈੱਕ ਕਰਾਂਗੇ ਕੀ ਆ
ਏਦਾਂ ਵੀ ਹੁੰਦਾ ਏ। ਹਮ-ਹਮ ਏਦਾਂ ਵੀ ਏਦਾਂ ਵੀ ਹੁੰਦਾ ਏ ਕਈ ਵਾਰ ਤੇ ਮਤਲਬ ਬੰਦੇ ਨਾ ਏਦਾਂ ਕਰਦੇ ਨੇ ਬੱਚੇ ਕਿਸੇ ਦਾ ਕੋਲ ਆਇਆ ਤੇ ਕੱਟ ਦੇਣਗੇ।
ਬਿਲਕੁਲ ਕੋਲ ਆਇਆ ਕਿਸੇ ਦਾ ਤੇ ਕੱਟ ਦੇਣਗੇ। ਉਸ ਤੋਂ ਬਾਅਦ ਕਾਫੀ ਟਾਈਮ ਬਾਅਦ ਜਦੋਂ ਸਾਨੂੰ ਪਤਾ ਲੱਗੇਗਾ। ਅਸੀਂ ਪੁੱਛਾਂਗੇ ਤੇ ਕਹਿਣਗੇ ਓ ਆਪੇ ਕੱਟ ਗਿਆ ਹੋਣਾ। ਸਾਡੀ ਇੰਮਪੋਟੈਂਟ ਕੋਲ ਹੋਏਗੀ
ਹਾਂਜੀ ਕਿਸੇ ਲਈ ਐਮਰਜੈਂਸੀ ਕੋਲ ਹੋ ਜਾਂਦੀ ਐ। ਕਿਸੇ ਦੁੱਖ ਸੁੱਖ ਦੀ ਕੋਲ ਹੋ ਜਾਂਦੀ ਐ। ਪਤਾ ਨੀ ਲੱਗਦਾ ਹੈਗਾ ਉਸ ਟਾਈਮ ਤੇ ਕਿ ਬੰਦਾ ਬੱਚੇ ਤਾਂ ਕੀ ਕਰਨ ਪਤਾ ਲੱਗ ਜਾਂਦਾ। ਕਿ ਫੋਨ ਵਾਈਬਰੇਟ ਵੀ ਕਰਦੇ ਸਾਈਲੈਂਟ ਫੋਨ ਸਾਈਲੈਂਟ ਕਰ ਦਿੰਦੇ ਹੈਗੇ ਆ। ਇਤਨੀ ਨੌਲੇਜ ਹੈਗੀ ਏ ਬੱਚਿਆਂ ਨੂੰ ਅੱਜ
ਅੱਜ-ਕੱਲ੍ਹ ਬੱਚਿਆਂ ਨੂੰ ਕਾਫੀ ਨੌਲੇਜ ਏ ਮੇਰੇ ਮੁਤਾਬਿਕ ਤੇ, ਬਹੁਤ ਨੌਲੇਜ ਏ। ਟੀ ਵੀ ਦੇਖਣ ਨੂੰ ਉਹ ਦਾ ਚਾਅ ਨ ਹੀ ਕਰੇਗਾ। ਕਿਉਂਕਿ ਟੀ ਵੀ ਨੋਰਮਲੀ ਇੱਕ ਨੋਰਮਲੀ ਇੱਕ ਸਿਰਫ ਦੇਖਣ ਦੀ ਚੀਜ਼ ਐ। ਉਹ ਫੋਨ ਚਲਾਉਣ ਦੀ ਚੀਜ਼ ਐ, ਫੋਨ ਤੁਸੀਂ ਯੂਜ਼ ਕਰਦੇ ਹੋ।
ਹਾਂਜੀ।
ਤੇ ਬੱਚਿਆਂ ਦਾ ਟੀ ਵੀ ਵੇਖਣ ਦਾ ਮਨ ਨੀ ਕਰਦਾ। ਫੋਨ ਚ ਗੇਮ-ਵੇਮ ਖੇਡ ਵੀ ਲੈਂਦੇ ਨੇ।
ਬਿਲਕੁਲ-ਬਿਲਕੁਲ।
ਕਹਿਣਾ ਆਈ ਬੱਚੇਆਂ ਨੂੰ ਟੀ ਵੀ ਦੋ ਔਰ ਉਹ ਵੀ ਘੱਟ ਪਾਕੇ ਅੱਖਾਂ ਨਾਲ ਵੀ ਤੇ ਫੋਨ ਨਾ ਦੇ ਕੇ ਫੋਨ ਨਾ ਦੇ ਕੇ ਨਾ ਉਹਨਾਂ ਨੂੰ ਨੋਮਲ ਐਕਟੀਵਿਟੀ ਕਰਾਓ ਕੁੱਛ ਛੁੱਟੀਆਂ ਦਾ ਟਾਈਮ ਸੀ ਨਾ, ਤਾਂ ਮੈਂ ਤਾਂ ਇਹੀ ਕਹਿੰਦਾ ਵਾਂ ਕਿ ਦਿਮਾਗ ਲਈ ਲੂਡੋ, ਚੈੱਸ ਇੱਦਾਂ ਦੇ ਗੇਮ ਖਿਡਾਓ। ਔਰ ਐਕਟੀਵਿਟੀਜ਼ ਲਾਈਕ ਕ੍ਰਿਕਟ, ਫੁੱਟਬਾਲ, ਵਾਲੀਬਾਲ, ਬੈਡਮਿੰਟਨ ਬਹੁਤ ਗੇਮ ਨੇ। ਬਹੁਤ ਇੱਕ ਨੀ ਹੀ ਬਹੁਤ ਖੇਲ ਨੇ।
ਆਹੀ ਨਾ ਜ ਦੇਖੂ ਬਿਲਕੁਲ
ਬਾਕੀ ਟੀ ਵੀ ਤੇ ਦੋ ਘੱਟ ਦੋ ਫੋਨ ਵੀ ਦੋ ਫੋਨ ਤੇ ਬਿਲਕੁਲ ਨਾ ਹੀ ਦੋ ਮੈਨੂੰ ਦੱ ਦਿਨ 'ਚ ਨਾ ਫੋਨ ਦੇਣਾ ਦਿਨ ਚ ਦਸ ਮਿੰਟ ਦੋ।
ਹਾਂਜੀ ਓ ਤੇ ਹੈ ਵੀ ਨਾ, ਹੁਣ ਪਤਾ ਬੱਚੇ ਕੀ ਕਰਦੇ ਪਏ ਨੇ ਬੱਚੇ ਨਾ ਉਹੀ ਅਸੀਂ ਲੂਡੋ ਕਿੰਨਾ ਖੇਲਦੇ ਆ ਗੱਤੇ ਤੇ ਕਿਤਨਾ ਮਜ਼ਾ ਆਂਦਾ ਗੱਤੇ ਦੇ ਖੇਲਣ ਚ ਤੇ ਅਸ ਸਾਂਪ ਚਿੜੀ ਵੀ ਹੁੰਦੀ ਐ, ਉਹਦੇ ਚ ਚੈਸ ਵੀ ਹੁੰਦੀ ਐ, ਬੱਚੇਆ ਦੀ ਗੇਮ ਨਾ ਫੋਨ 'ਚ ਖੇਲਦੇ ਨੇ ਓਨਾਂ ਨੂੰ ਓ ਓੱਥੇ ਮਜ਼ਾ ਨੀ ਆਂਦਾ ਜਿਸ ਤਰਾ ਕੀ ਰੀਅਲ ਬੈਟਰ ਖੇਡਣ ਚ ਮਜ਼ਾ ਆਂਦਾ ਆ, ਏਨਾਂ ਨੂੰ ਏਹੀ ਗੱਲ ਨੀ ਪਤਾ।
ਕੋਈ ਅਸੀੇ ਦੇਖੋ, ਮੇਰਾ ਕੈਣਾ ਜ਼ਿਆਦਾਤਰ ਤਾਂ ਏਹੀ ਆ ਦੇਖੋ ਬੱਚਿਆਂ ਨੂੰ ਹਨਾ ਧਿਆਨ ਦੇਣਾ ਚਾਈਦਾ ਇਸ ਚੀਜ਼ ਤੇ ਓਨਾਂ ਤੇ ਵੀ ਕਾਫੀ ਅਸਰ ਪੈਂਦਾ ਹੁਨਾਂ ਦੇ, ਅਸਲੀ ਏ ਕੇਂਦੇ ਨੇ ਕੰਮ ਪੜ੍ਹਾਈ ਵਗੈਰਾ ' ਤੇ ਕਾਫੀ ਓ ਕੇਂਦਾ ਪੜ੍ਹਾਈ ਕਰਾਓ ਓਨਾਂ ਨੂੰ ਇਸ ਚੀਜ਼ ਦੀ ਜਗ੍ਹਾ, ਜਿੱਦਾਂ ਕਿ ਫੋਨ ਨਾ ਨੇ, ਅਗਰ ਫੋਨ ਦੇ ਰਏ ਓ ਤਾਂ ਸਟੱਡੀ ਲੈਵਲ ਦੇ ਦੋ ਮੈਂ ਕੇਂਨਾ ਵਾਂ ਸਟੱਡੀ ਲੈਵਲ ਮੀਨਸ ਓਂਨਾ ਨੂੰ ਯੂਟਿਊਬ ਤੇ ਕੋਈ ਸਟੱਡੀ ਲਾਇਕ ਵੀਡੀਓ ਲਾ ਦੋ ਬਟ ਅਗਰ ਜ਼ਿਆਦਾ ਛੋਟੇ ਬੱਚੇ ਨੇ ਤੇ ਮੇਰੇ ਮੁਤਾਬਿਕ ਤਾਂ ਨਾ ਹੀ ਦੋ ਬਿਲਕੁਲ ਕੋਈ ਫਾਇਦਾ ਨਈ ਐ ਬੱਚੇਆਂ ਨੂੰ ਫ਼ੋਨ ਦੇਣ ਦਾ ਬਿਲਕੁਲ ਵੀ।
ਹਾਂਜੀ ਏ ਤੇ ਹੈ ਈ ਐ। ਕੀ ਫਾਇਦਾ ਬੱਚੇਆ ਨੂੰ ਫੋਨ ਦੇਣ ਦਾ ਬੱਚੇ ਫੋਨ ਤੋੜ ਛੱਡਦੇ ਆ। ਅੱਜ- ਕੱਲ੍ਹ ਬੱਚੇ ਵੀ ਇਡੇ ਗੁੱਸੇ ਵਾਲੇ ਆ ਗੁੱਸੇ ਚ ਹੋਣ ਤੇ ਫੋਨ ਚੁੱਕ ਕੇ ਸੁੱਟ ਦਿੰਦੇ ਆ।
ਉਹੀਓ ਤੇ ਬੜੇ ਮੈੰਨੂ ਤੇ ਸਈ ਨਈ ਲੱਗਦਾ ਬੱਚੇ ਦਾ ਏ ਚੀਜ਼ ਫੋਨ ਤੋੜਨਾ ਵਗੈਰਾ- ਵਗੈਰਾ ਬਾਰ ਬੈਠੇ
ਓ ਚਲੀ ਗਿਆ ਦੇਖੋਗੇ ਫੋਨ ਟੁੱਟ ਜਾਏਗਾ ਅਗਰ ਕੋਈ ਤੁਆਨੂੰ ਵੀ ਸਵਾ ਦਿੱਕਤ ਹੋਵੇਗੀ ਨਾ ਕੋਲਾ ਆ ਕਰਨ ਚ ਮੈਸੇਜ ਕਰਨ 'ਚ ਹੋਰ ਕਿਸੇ ਨੂੰ ਵੀਡੀਓ ਕੋਲ ਕਰਨੀ ਆ ਕਿਸੀ ਦਾ ਹਾਲ -ਚਾਲ ਪੁੱਛਣਾ। ਫਿਰ ਸਾਨੂੰ ਘੜੀ- ਮੁੜੀ ਦੂਜੇ ਦਾ ਫੋਨ ਮੰਗਣਾ ਪਏਗਾ। ਸਾਨੂੰ ਮੰਗਦਿਆਂ ਵੀ ਇੰਨੀ ਸ਼ਰਮ ਆਏਗੀ ਨਾ ਕੁੱਛ ਕੈਣ ਦੀ ਹੱਦ ਨਈ
ਸਾਡੀ ਈ ਦੇਖੋ ਸਾਡੀ ਏ ਗਲਤੀ ਸੀਂ ਪੇਲੇ ਓਨਾਂ ਨੂੰ ਬੱਚੇਆਂ ਨੂੰ ਸਿਰ ਤੇ ਚੜ੍ਹਾ ਦਿੰਦੇ ਹਾਂ ਫੋਨ ਦੇ ਦੇ ਕੇ
ਬਿਲਕੁਲ।
ਤੁਆਡੇ ਕਿਤਨੇ ਸਾਨੂੰ ਨਾ ਬੱਚੇਆਂ ਨੂੰ ਫੋਨ, ਪੇਲੇ ਈ ਫ਼ੋਨ ਨਈ ਦੇਣਾ ਚਾਈਦਾ ਦੇਖੋ ਫੇਰ ਖਾਂ ਦੱਸਾਂ ਮੇਰਾ ਫੋਨ ਵੀ ਹੈਗਾ ਨਾ ਹਾਲੇ ਬੱਚੇਆਂ ਦੇ ਹੱਥ ਚ ਬਿਲਕੁਲ ਵੀ ਨਈ ਦਿੰਦਾ ਤਾਂ ਵੀ ਇੰਨਾ ਖ਼ਰਾਬ ਹੋ ਗੇਆ ਕੰਮ ਵਗੈਰਾ ਕਰ ਕਰਕੇ ਜੇੜਾ ਬੰਦਾ ਜ਼ਾਦਾ ਈ ਕੰਮ ਕੰਮ ਚ ਹੁੰਦਾ ਨਾ ਕੰਮ ਵਗੈਰਾ ਕਰਦਾ ਤਾਂ ਓਦੇ ਫੋਨ ਦੀ ਤਾਂ ਬਿਲਕੁਲ ਕੀ ਦੱਸਾਂ ਮੇਰੇ ਫੋਨ ਦੀ ਏਨਾ ਹਾਲਤ ਖ਼ਰਾਬ ਹੋਏ ਨੇ ਹੁਣ ਠੀਕ ਕਰਾਵਾਂਗਾ। ਬਾਕੀ ਮੇਰਾ ਕੈਣਾ ਤਾਂ ਐਹੀ ਆ ਬੱਚੇਆਂ ਨੂੰ ਫੋਨ ਨਾ ਦਉ ਬੱਚਿਆਂ ਨੂੰ ਫੋਨ ਲਂਚ ਕਾਫ਼ੀ ਉਹਵੇ ਮੇਰੇ ਮੁਤਾਬੀਕ ਬੱਚੇਆ ਨੂੰ ਫੋਨ ਨਈ ਦੇਣਾ ਚਾਈਦਾ।
ਨਾਂ ਦੋ ਟੀ ਵੀ ਵੀ ਖਾਓ ਦੇਖੋ ਅਗਰ ਫੋਨ ਆਪਾਂ ਦਿੰਦੇ ਹਨਾ ਅਸੀਂ ਵੀ ਫੋਨ ਕਰੇਆ ਜਾਗੇ ਫੋਨ- ਫਾਨ ਤੋ ਲੋਕਾਂ ਕੱਲੋਂ ਮੰਗਾਂਗੇ ਸਾਨੂੰ ਥੋੜੀ ਸ਼ਰਮ ਸ਼ਰਮ ਆਏਗੀ ਮੰਗਦੇਆਂ। ਫਿਰ ਅਸੀਂ ਮਤਲਬ ਜੋ ਆਪਣਾ ਹੁੰਦਾ ਨਾ ਫੋਨ ਆਪਾਂ ਦੇਖੋ ਭਾਵੇ ਕਿਸੇ ਹੁਣ ਇੱਕ ਘੰਟਾ ਗੱਲ ਕਰ ਤੁਆਡਾ ਮਤਲਬ ਕਿ ਕੋਈ ਦੂਜਾ ਕੈਣ ਵਾਲਾ ਨੀ ਹੈ ਕਿੰਨੀ ਦੇਰ ਹੋ ਗਈ ਮੇਰਾ ਫੋਨ ਦਓ। ਜੇ ਦੂਜੇ ਦਾ ਫੋਨ ਹੈਗਾ ਸਾਨੂੰ ਦਸ ਮਿੰਟ ਚ ਪੰਜ ਮਿੰਟ ਚ ਗੱਲ ਕਰਕੇ ਸਾਨੂੰ ਦੇਣੀ ਹੀ ਪਏਗੀ ਆ ਫੋਨ ਵਾਪਸ।
ਹੂੰ
ਏ ਜਿੰਨੀ ਮਰਜ਼ੀ ਜ਼ਰੂਰੀ ਗੱਲ ਹੋਵੇ ਦਸ ਮਿੰਟ ਬਾਅਦ ਫੋਨ ਉਹ ਆਪੇ ਮੰਗ ਲੈਦੇ ਜੇ ਮੇਰਾ
ਦੇਖੋ ਮੇਰਾ ਕੈਣਾ ਓਹੀ ਏ ਪੇਲੀ ਗੱਲ ਤੇ ਬੱਚਿਆਂ ਤੋਂ ਸਾਨੂੰ ਏ ਚੀਜ਼ਾਂ ਨੂੰ ਬਚਾਣਾ ਚਾਈਦਾ, ਫੋਨ ਬੱਚਿਆਂ ਨੂੰ ਮਤਲਬ ਐ ਚੀਜ਼ਾਂ ਨਈ ਦੇਣੀ ਚਾਈਦੀਆ। ਟੀ ਵੀ ਬੋਤ ਘੱਟ ਚਲਾ ਚਲਵਾਣਾ ਚਾਈਦਾ, ਫੋਨ ਨਾ ਦੇ ਬਰਾਬਰ ਦੇਣਾ ਚਾਈਦਾ। ਠੀਕ ਏ ਨਾ, ਬਾਕੀ ਥੋੜਾ ਫੋਕਸ ਕਰਨਾ ਚਾਈਦਾ ਇਸ ਚੀਜ਼ ਤੇ। ਕੀ ਬੱਚੇ ਤੇ ਧਿਆਨ ਦੇਣ, ਕਿਉਂਕਿ ਨਾ ਐ ਬੱਚੇ ਅੱਜ ਕੱਲ੍ਹ ਦੇ ਫੋਨ ਦੇ ਚੱਕਰ 'ਚ, ਪੜ੍ਹਾਈ ਤੇ ਧਿਆਨ ਨੀ ਦਿੰਦੇ। ਪੜ੍ਹਾਈ ਓਨਾਂ ਦੀ ਰੈ ਜਾਂਦੀ ਏ।
ਪਿੱਛੇ ਇੱਕ ਗੇਮ ਜਿਆ ਵੀ ਆਇਆ ਹੀ, ਜਿੱਥੇ ਬੱਚੇ ਨਾ ਕੀ ਕੈਂਦੇ ਨੇ ਵੀ ਜਾਨਾਂ ਜੂਨਾ ਲੈ ਰੇਹ ਸੀ ਫੋਨ 'ਚ। ਕੁਛ ਐਂਂਜ ਦਾਂ ਓ ਬੋਲਦਾ ਸੀਗਾ ਗੇਮ ਤੇ, ਓ ਬੱਚਾ ਓਨੂੰ ਬੱਚੇ ਨੂੰ ਕਰਨਾ ਪੈਂਦਾ ਸੀਗਾ।
ਹਾਂਜੀ, ਹਾਂਜੀ ਸਮਝ ਗਿਆ ਮੈਂ, ਤੁਸੀਂ ਕਿੱਦਾਂ ਦਾ ਕੈ ਰੇ ਓ। ਓਈਓ ਤੇ ਮੈਂ ਕੈਣਾ ਕੀ ਬੱਚੇ ਧਿਆਨ ਦੇਣ ਨਾ ਏਸ ਚੀਜ ਤੇ ਏਦਾਂ ਦਾ ਨਾ ਖੇਡ ਖੇਡਣ। ਆਪਣੀ ਲਾਈਫ 'ਚ ਧਿਆਨ ਦੇਣ। ਲਾਈਫ ਬੋਤ ਇੰਮਪੋਟੈਂਟ ਐ, ਆਪਣੀ ਸਟੱਡੀ ਵਗੈਰਾ ਕਰਨ ਪੜ੍ਹਾਈ ਵਲ ਧਿਆਨ ਦੇਣ, ਵਧੀਆ ਰਏਗਾ।
ਏ ਤੇ ਹੈ ਵੀ ਐ, ਜੇ ਬੱਚੇ ਅੱਜ ਕੱਲ ਦੇ ਨੋਵਤ ਕੀ ਲਾਇਆ ਦੇਖੋ ਕਿਤਨੇ ਕਿਤਨੇ ਬੱਚੇ ਦੇ ਪਿੱਛੇ ਡੈਥ ਹੋਈ ਸੀ।
ਹੂੰ ਓਈ ਓ ਤੇ।
ਚਵੀ ਪਤਾ ਨੀ ਕੇੜਾ ਗੇਮ ਗੂਮ ਹੈਗਾ ਸੀਗਾ ਬੱਚੇ ਓ ਕਰਨ ਲੱਗ ਗੇ ਸੀ, ਫੇਰ ਸਾਰੇ ਮਾਵਾਂ ਨੇ ਫ਼ੋਨ ਵਗੈਰਾ ਲਿੱਤੇ ਸੁਸਾਈਡ ਕਰਨ ਲੱਗ ਗਏ ਸੀ ਬੱਚੇ।
ਦੇਖੋ ਮੇਰਾ ਕੈਣਾ ਤੇ ਏ ਦੇਖੋ ਏਸ ਮੁਤਾਬਿਕ ਨਾ ਬੱਚਿਆਂ ਨੂੰ ਬੋਤ ਫੋਨ ਘੱਟ ਦੇਣਾ ਚਾਈਦਾ। ਫੋਨ ਤੇ ਨਾ ਈ ਦਿਉ ਦੇਖੋ ਫੋਨ 'ਚ ਤੁਸੀ ਦੱਸਿਆ ਏਦਾਂ ਦੀ ਚੀਜ਼ਾਂ ਹੁੰਦੀਆਂ ਨੇ। ਫੋਨ ਤੇ ਨਾ ਦੇ ਬਰਾਬਰ ਦਿਓ ਮੇਰੇ ਮਤਾਬਿਕ, ਬਾਕੀ ਜਿੰਨਾ ਹੋ ਸਕੇ ਕੈਂਦੇ ਨੇ ਸਟੱਡੀ ਤੇ ਧਿਆਨ ਦਿਉ ਓਨਾਂ ਦਾ, ਸਟੱਡੀ ਜ਼ਰੂਰੀ
ਓਈ ਏ ਨਾ ਫੇਰ ਬੱਚ ਕਦੀ ਪੜ੍ਹਾਈ ਵੀ ਤੇ ਫੋਨਾਂ ਤੇ ਆਣ ਲੱਗ ਗੀ ਏ ਗੱਲ ਸਾਰੀ ਐ ਈ ਏ ਨਾ ਬੱਚੇ ਨੂੰ ਦਿੰਦੇ ਪਏ ਵੀ ਫੋਨ ਦੇਣਾ ਪੈਂਦਾ ਆ।
ਹੂੰ ਏ ਵੀ ਗੱਲ ਏ।
ਮੈਡਮਾਂ ਨੇ ਅੱਜ ਕੱਲ ਪੜ੍ਹਾਈ ਫੋਨਾਂ ਦੇ ਉੱਤੇ ਕਰ ਦਿੱਤੀ ਹੈਗੀ ਏ। ਚਲੋ ਜਿੰਨਾ ਹੋ ਸਕੇਗਾ ਹਾਂਜੀ ਧਿਆਨ ਦਾਂਗੇ ਅਸੀਂ ਬੱਚਿਆਂ ਦੇ ਵਿੱਚ। ਕੇੜਾ ਗੇਮ ਖੇਲ ਰੇ ਐ ਕੀ ਕਰ ਰੇ, ਚਲੋ ਤੁਆਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਾ।
ਠੀਕ ਐ ਠੀਕ ਐ ਜੀ ਸਸੀ ਕਾਲ, ਸਾਸਰੀ ਕਾਲ ਜੀ।